ਸਤਿ ਸ਼੍ਰੀ ਅਕਾਲ।
ਠੀਕ ਓ।
ਹੋਰ, ਕੀ ਹਾਲ ਏ?
ਬਸ ਵਧੀਆ। ਤੁਸੀਂ ਸੁਣਾਓ?
ਬਸ ਵਧੀਆ ਬਸ। ਬੱਚੇ ਬੜਾ ਤੰਗ ਕਰਦੇ ਨੇ। ਬਸ ਸੋਣ ਦਿੱ ਤੈਆ ਰਹੀ ਸੀ।
ਰੋਟੀ।
ਹਾਂ- ਹਾਂ ਬਸ ਉਹਨੇ ਖਾਧੀ ਹੈ। ਬੂੜੀਆ ਸਾਹਿਬ ਗਏ ਸੀਗਾ।
ਅੱਛਾ।
ਅਰੇ ਬੂੜੀਏ ਸਾਹਿਬ ਗਏ ਸੀਗਾ ਨਾ। ਉਓਧਰੋਂ ਦੀ ਆਏ ਆ ਉਹਨੂੰ।
ਅੱਛਾ। ਬੂੜੀਆਂ ਸਾਹਿਬ ਗਏ ਸੀ। ਹਮ। ਅਸੀਂ ਦੁਪਹਿਰੇ ਗਏ ਸੀ।
ਅੱਛਾ।
ਬਾਬਾ ਦੀਸ਼ ਸਿੰ ਗੁਰਦੁਆ ਨਾ ਉੱਧਲ ਸੱਤੀਆ ਸੀ। ਹ ਲੰਗਰ ਛੱਕਿਆ ਚਾਵਲ ਲੇਗ ਸੀ ਮਿਕਸ ਲ ਪਲਾਓ ਬੰਣੇ ਹੋਏ ਸੀ ਉੱਧਰ
ਬਸ ਅੱਜ ਲੇਟ ਹੋ ਗਏ ਸੀ।
ਅੱਛਾ ਪਲਾਓ ਸੀ ਰ ਓਧਰ ਸਾਹਮਣੇ ਮ ਪ੍ਰੋਣੀ ਬੰਨੀ ਹੋਈ ਸੀ।
ਅੱਛਾ।
ਹਮ।
ਹਮ। ਲੰ ਬਸ ਵਧੀਆ। ਹੁਣੇ, ਅਸੀਂ ਗਏ।
ਅਸੀਂ ਦੁਪਹਿਰੇ ਗਏ ਸੀ, ਸ਼ਾਮੀ ਗਏ ਹੋਣੇ।
ਹਾਂਜੀ ਅਸੀਂ ਲੇਟ ਗਏ ਸੀ ਅੱਜ ਰਾਤ ਹੋ ਗਈ ਸਾਨੂੰ ਸੱਤ- ਅੱਠ ਵੱਜ ਗਏ ਸੀ ਨੌ ਵਜੇ ਉਹਨੂੰ ਵਾਪ ਉਹ ਬੰਨੇ ਦੇ ਸੀ। ਹਮ ਬਸ ਲੇਟ ਹੋ ਗਏ ਸੀ। ਅੱਜ ਕੋਈ ਕੰਮ ਚਲੇ ਗਏ ਸੀ ਫਿਰ ਲੇਟ ਹੋ ਗਏ ਸੀ।
ਅੱਛਾ।
ਹਾਂਜੀ।
ਹੋਰ
ਔਰ
ਵਧੀਆ ਬਸ, ਸੋਹਣ ਲੱਗੇ ਸੀ ਉਹਨੂੰ।
ਅਗਰ ਬੜੇ ਸਵਾਦ ਆਲੂ ਬਣਾਏ ਸੀ ਉਹਨਾਂ ਨੇ ਬੜੇ ਵਧੀਆ ਆਲੂ ਬੰਨੇ ਦੇ ਸੀਗਾ। ਨਾਲ ਹਾਂਜੀ। ਹੁਣ ਨਾਲ ਪਾਲੋਓ ਹੈਗੇ ਸੀ ਚਾਵਲਾਂ ਵਾਲੇ।
ਅੱਛਾ। ਪੁਲਾਓ ਹਾਂ। ਦੁਪਹਿਰੇ ਪਲਾਓ ਖਾਧਾ।
ਬੜੇ ਸਵਾਦ ਬਣਾਏ ਸੀਗਾ। ਬਸ ਲੰਗਰ ਛਕਿਆ। ਫੇਰ ਆ ਗਿਆ।
ਬੜੀਆ ਸਾਹਿਬ।
ਹਮ -ਹਮ। ਹੋਰ ਸੁਣਾਓ ਤੁਸੀਂ ਕੀ ਹਾਲ ਏ? ਬਸ। ਹੋਰ ਸੁਣਾਓ ਤੁਸੀਂ ਕੀ ਹਾਲ ਏ? ਹਾਂਜੀ। ਬਸ ਹੋ ਗਿਆ ਸੀਗਾ ਉਹ ਕਿਸੇ ਦਾ। ਬਸ ਹੁਣੂੰ ਠੀਕ ਏ ਬਸ ਹੁਨੂੰਹੋ।
ਨਾ।
ਬਸ ਵਧੀਆ। ਤੁਸੀਂ ਕੀ ਕਰ ਰਹੇ ਸੀ?
ਵੇਖੋ ਬਸ ਉਹ ਜਸ ਨੂੰ ਥੋੜਾ ਹੋਮਵਰਕ ਹੈਗਾ ਸੀ ਸਕੂਲ ਦਾ। ਉਹ ਕਰਵਾਉਣ ਲੱਗੀ ਸਵੇਰੇ ਕੀਤਾ ਨੀ ਇਹਨੇ ਉਹਨੂੰ ਕਰਾਉਣ ਲੱਗੀ ਸੀ।
ਹਾਂ, ਬਸ ਬੱਚਿਆਂ ਦਾ ਹੀ ਕੰਮ
ਹਮ।
ਹੋਰ। ਆ ਗਏ ਤੁਹਾਡੇ ਜੇਠਾਨੀ ਤੁਸੀਂ ਕਹਿ ਰਹੇ ਸੀ ਤੁਹਾਡੇ ਜੇਠਾਨੀ ਆ ਗਏ ਫਿਰ।
ਹਾਂਜੀ ਆ ਗਏ ਨੇ। ਅੱਜ ਕੱਲ ਆ ਗਏ ਸੀ ਦੁਪਹਿਰੇ ਕਿਨਾ ਸਮਾਨ ਲੈ ਕੇ ਆਏ ਨੇ।
ਹਮ। ਹੋਰ। ਅੱਛਾ।
ਹਾਂ ਪੂਰੀ ਵਨ ਮ ਘੁੰਮਣ ਜਾਂਦੇ ਨੇ ਇੱਕ ਮਹੀਨਾ ਲਾ ਕੇ ਆਉਂਦੇ ਨੇ ਫਿਰ ਬੱਚੇ ਵੀ ਜਾਂਦੇ ਨਾਲ। ਕਿੰਨਾ ਸੋਹਣਾ ਲੈ ਕੇ ਆ ਹਾਂ ਹਾਂਜੀ ਹੋਰ ਪੂਰਾ ਤਾਂ ਨਾਲ ਦੀ ਮੰਮੀ ਨੇ ਦੱਸ ਹਜ਼ਾਰ ਦਿੱਤਾ ਫਿਰ। ਪਾਪਾ ਨੇ ਦਸ ਹਜ਼ਾਰ ਹਮ ਹੋਰ ਨਾਲ ਹੋਰ ਵੀ ਸਮਾਨ ਲੈਏ ਵੱਡੀ ਪਰਾਤ ਲੈ ਕੇ ਆਏ ਪਿੱਤਲ ਦੀ। ਐਡੀ ਵੱਡੀ ਪਰਾਤ ਹੋਰ ਪਲੇਟਾਂ ਹੋਰ ਉਹ ਨੀ ਹੁੰਦੇ ਵੱਡੇ ਸਟੀਲ ਦੇ ਬੋਕਸ ਵੱਡੇ ਇੱਕੋ ਜਿਹੇ ਛੋਟਾ ਵੱਡਾ ਦਾਲਾਂ ਵਾਲੇ ਉਹ ਲੈ ਕੇ ਆਏਣ ਬਾਟੀਆਂ ਬੜਾ ਸਮਾਨ ਲੈ ਕੇ ਆਉਂਦੀ ਤੇ ਉਹ ਨਮਕੀਨਾਂ ਵੀ ਲੈ ਨਮਕੀਨਾਂ ਵਗੈਰਾ ਇੰਦੌਰ ਦੀ ਨਮਕੀਨ ਮਸ਼ਹੂਰ ਹੈ ਨਾ।
ਹਾਂ।
ਇੱਕ ਪੈਕੇਟ ਲਿਆਈ ਵੀਈ ਨਮਕੀਨ ਹਮ। ਮੇਰੇ ਵਾਂਸਤੇ ਵੀ ਲੈ ਕੇ ਆ ਪੈਕਟ ਟੋਪਸ ਵੀ ਹੈਗੇ ਨੇ। ਬੜਾ ਸਮਾਨ ਲਿਆ ਸਾੜੀਆਂ ਦਿੱਤੀਆਂ ਫਰੈਂਡ ਹੈ ਉੱਧਰ ਇੱਕ ਉਰਵਸ਼ੀ।
ਵ।
ਇੱਕ ਉਹਦੀ ਮੰਮੀ ਨੇ ਦਿੱਤੀ ਸਾੜੀ ਇੱਕ ਉਹਦੀ ਫਰੈਂਡ ਨੇ ਬੜੀ ਪਿਆਰੀ ਸਾੜੀ ਕਿੰਨੀ ਪਿਆਰੀ ਸਾੜੀ
ਅੱਛਾ।
ਹੋਰ ਹਾਂ ਰਬੜ ਕਲਿੱਪ ਹਰ ਚੀਜ਼ ਲੈ ਕੇ ਆਈ ਬੜੀ ਵਧੀਆ ਸਾਨੂੰ ਫੇਿਰ ਆਪਣੇ ਚਾਚੀ ਸੱਸ ਦੀਆ ਕੁੜੀਆਂ ਹੈਗੀਆਂ ਉਹਨਾਂ ਨੂੰ ਵੀ ਹਾਂ ਉਧਰੋਂ ਮਿਲ ਜਾਂਦਾ ਨਾ ਰੇੜੀ ਵਾਲਿਆਂ ਕੋਲੋਂ ਮਾਲ ਕੁਛ ਮਾਲ ਚੋਂ ਵੀ ਲੈ ਕੇ ਆਂਦੀ ਹੈ।
ਅੱਛਾ।
ਹੋਰ ਬੜਾ ਸਮਾਨ ਲੈ ਕੇ ਆਉਂਦੀ ਹਰ ਵਾਰ। ਔਰ ਓਹ ਵੀ ਲਿਆਈਏ। ਹਮ ਸਮਾਨ ਕਹਿੰਦੀ ਜਗ੍ਹਾ ਨੀ ਆ ਸਗੋਂ ਰੱਖਣ ਦੀ ਕਿੱਥੇ ਰੱਖਾਂ ਮੰਮੀ ਨੇ ਇਨਾ ਮਾਂ ਦੇ ਦਿੰਦੀ ਹਰ ਵਾਰੀ ਫਿਰ ਕਹਿੰਦੀ ਸੀ ਵੀ ੋ ਉਹ ਲੈ ਦਓ ਮੈਨੂੰ ਪੇਟੀ ਲੈ ਦਓ। ਪੇਟੀ ਸਾਰੇ ਭਾਂਡੇ ਭੂੰਡੇ ਰੱਖਦਾ ਨ ਕਾਚੇ ਦਾ ਸਮਾਨ ਉਵੇਂ ਨੀ ਹੋਰ ਸੁਣਾਓ?
ਬਸ ਵਧੀਆ।
ਚਾਚੀ ਸਸ ਵਸਤੇ ਵੀ ਲੈ ਕੇ ਆਈਏ। ਹਾਂ ਪੂਰਾ ਮਹੀਨਾ ਲਗਾ ਕੇ ਆਉਂਦੀ।
ਅੱਛਾ ਚਾਚੀ ਸੱਸ ਵਾਸਤੇ
ਹਾਂ ਚਾਚੀ ਸਸ ਹਰ ਸਾਰੇ ਥ ਲੈ ਜਾਂਦੇ ਚਾਚੀ ਦੀ ਕੁੜੀਆਂ ਆਈਗੀਆਂ ਉਹਨਾਂ ਵਾਸਤੇ ਵੀ ਇੱਕ ਇੱਕ ਪੈਕਟ ਨਮਕੀਨ ਦਾ ਲਿਆਈ ਨਰਾਣ ਵਾਸਤੇ ਉਹਦੀ ਕੁੜੀ ਗੁੜੀਆਂ ਵਾਸਤੇ ਕਲਿੱਪ ਸੂਈਆ ਦਿੱਤੀਆਂ ਰਬੜ ਦਿਤੇ ਸਿਮਰਨ ਤੇ ਹੋਰ ਓਹ ਨਮਕੀਨ ਦਾ ਪੈਕ। ਬੜੇ ਗਿਫ਼ਟ ਦੋਨਾਂ ਨੂੰ ਹਾਂ
ਨਮਕੀਨ ਮੈਂ ਵੀ ਮੈਂ ਵੀ ਕਿਹਾ ਸੀ ਲਿਆ ਹੀ ਸੀ ਮੇਰੇ ਇਸ ਬਰੀਕ ਵਾਲੀ ਮੈਂ ਜ
ਅੱਛਾ ਅੱਛਾ ਇੰਦੋਰ ਇੰਦੋਰ ਦੀ ਮਸ਼ਹੂਰ ਨਾ ਨਮਕੀਨ ਵਗੈਰਾ
ਹਾਂ ਮਸ਼ਹੂਰ ਏ ਹੋਰ ਸੁਣਾਓ ਕੀ ਬਣਾਇਆ ਸੀ ਅੱਜ ਬੱਚਿਆਂ ਨੇ ਖਾ ਲੰਗਰ ਖਾ ਕੇ ਆਏ ਹਨ ਬੱਚੇ ਵੀ
ਹਾਂ ਬਸ ਲੰਗਰ ਛਕ ਲਿਆ ਸੀ ਬੂੜੀਏ ਸਾਹਿਬ ਤੋਂ ਉ ਪੈਰੇ ਉਹ ਸੇਵੀਆਂ ਬਣਾ ਲਈਆਂ ਸੀ ਹਾਂ ਹਾਂ ਬਸ ਬੱਚੇ ਐਵੇਂ ਕਰਦੇ ਨੇ ਬਸ ਜਿੱਦ ਕਰਦੇ ਨ ਹਾਂ ਬਸ ਟਾਈਮ ਸਿਰ ਉਠਾਓ ਤੇ ਉਠਣਾ ਨੀ ਆਇਆ ਸਵੇਰੇ
ਹ ਹੋਮਵਰਕ ਨਿ ਕੀਤਾ ਸੀ ਉਹਨੂੰ ਕਰਵਾਇਆ ਜਾਂ ਹੋਮਵਰਕ ਕਲਰ ਕਰਨੇ ਸੀ ਡਰਾਇੰਗ ਦੇ ਸਾਰੇ ਤੁਹਾਨੂੰ ਪਤਾ ਪੜ੍ਹਾਈ ਤੇ ਸਭ ਜ਼ਰੂਰੀ ਹੈ ਹਮ ਹੋਰ ਹੁਣ ਚਾਹ ਕਹਿ ਰਹੇ ਸੀ ਚਾਹ ਬਣਾਵਾਂਗੀ ਬਸ ਰਾਤੀ ਤਾਂ ਨਹੀਂੀ ਬਣਾਉਂਦੀ ਰਣਾ ਦੁੱਧ ਦੀ ਪਤੀ ਪਾਵਾਂਗੀ ਥੋੜ੍ਹੀ ਜਿਹੀ ਬਸ ਥੋੜੀ ਥੋੜ੍ਹੀ
ਹਾਂ ਕਈ ਨਈ ਪੀਂਦੇ ਨਾ ਜੇ ਦੁੱਧ ਨਹੀਂ ਪੀਂਦੇ ਤੇ ਪੱਤੀ ਪਾ ਲਈ ਦੀ ਸਾਡੇ ਵੀ ਆਹੀ ਕੰਮ ਇਹ ਨਹੀਂ ਪੀਂਦੇ ਦੁੱਧ ਬੜਾ ਘੱਟ ਚਅ ਹਾ
ਹੋਰ ਸੁਣਾਓ ਸਵੇਰੇ ਕਿੰਨੇ ਵਜੇ ਸਕੂਲ ਜਾਂਦੇ ਨੇ ਬੱਚੇ
ਬਸ ਇਹਨਾਂ ਦਾ ਲੱਗ ਜਾਂਦਾ ਸੱਤ ਪੰਜਾਹ ਤੇ ਲੱਗ ਜਾਂਦਾ ਸਕੂਲ
ਕਿੰਨੇ ਵਜੇ ਜਾਂਦੇ ਨੇ
ਸੱਤ ਪੰਜਾਹ ਤੇ ਇੱਥੋਂ ਜਾਂਦੇ ਨੇ
ਮੇਰੀ ਵੀ ਇੰਨੇ ਵਜੇ ਜਾਂਦੀ ਆ ਬਸ
ਬਸ ਆਹੀ ਟਾਈਮਿੰਗ ਹੈਗੀਏ ਫੇਰ ਦੋ ਵਜੇਤੀਕਨ ਛੁੱਟੀ
ਹਮ ਨਹੀਂ ਸਾਢੇ ਤੋਂ ਬਾਰਾਂ ਵਜੇ ਆਉਂਦੀ ਆ ਸੱਤ ਵਜੇ ਜਾਂਦੇ ਨੇ ਸਾਡੇ ਸੱਤ ਜਾਗਦੀ ਏ ਬਾਰਾਂ ਵਜੇ
ਹਾਂ ਹਾਂ ਬਸ ਨਰਸਰੀ ਪ੍ਰੀ ਨਰਸਰੀ ਦੀ ਤੇ ਇਹੀਓ ਟਾਈਮਿੰਗ ਹੈਗੀ ਹੈ ਨਾ
ਹਾਂ ਫੇਰ ਉਦਰ ਚਲੇ ਗਏ ਸੀ ਉਹ ਕਹਿੰਦੀ ਪਾਰਕ ਚ ਜਾਣਾ ਫਿਰ ਪਾਰਕ ਚ ਗਏ
ਪਾਰਕ ਵਿੱਚ
ਝੁਲੇ ਕਹਿੰਦੀ ਲੈਣੇਨ ਉੱਧਰ ਗਏ ਫੇਰ ਆਈਸ ਕਰ੍ਰੀਮ ਖਾਣੀ ਏ ਨਾਲ ਹੋਰ ਆਈਸ ਕਰ੍ਰੀਮ ਵਗੈਰਾ ਖਾਦੀ
ਯਮੁਨਾ ਨਗਰ ਦੇ ਪਾਰਕ ਫ਼ਿਰ ਆ ਕੇ ਬਸ ਹੋਰ ਸੁਣਾਓ
ਬਸ ਵਧੀਆ ਹਾਂਜੀ ਠੀਕ ਨੇ ਉਹੀ ਠੀਕ ਨੇ ਬਸ ਉਹਨਾ ਦੇ ਵੀ ਦਰਦਾ ਹੀ ਰਹਿੰਦੀਆਂ ਨੇ ਅਜੇ ਤੱਕ ਫਰਕ
ਹਾ ਫ਼ਰਕ ਹੁੰਦੇ ਏ
ਨਈ ਕਰਨਾ ਪੈਂਦਾ ਅੱਛਾ ਬਸ ਉਹੀ ਹਾਲ ਸਾਡਾ ਆਪਣਾਈ ਹਾਲ ਹੈ ਪੈਰ ਦੀ ਨਾ ਹਮ ਸੈਰ ਬੜੀ ਜ਼ਰੂਰੀ ਹੈਗੀ ਹੈ ਉੱਠੇ ਆ ਹੀ ਨੀ ਜਾਂਦਾ ਨਾ ਥੋੜੀ ਲੇਟ ਹੋ ਜਾਂਦੇ ਆ ਬਸ ਆਈ ਸਾਡੇ ਉਥੇ ਸਾਰਾ ਦਿਨ ਲੱਗੇ ਰਵਾ ਇਹ ਸੈਲ ਹੈਗੀ ਏ ਬਸ ਸਾਰਾ ਦਿਨ ਕੰਮ ਹੀ ਨੀ ਮੁੱਕਦੇ ਆ ਥਕਾਵਟ ਹਾਂ ਸਾਡੇ ਬਾਥਰੂਮ ਲੈਟਰਿਨ ਉੱਪਰ ਇਹ ਨਾ ਬਸ ਇਹੀ ਦਿੱਕਤ ਹੋ ਜਾਂਦੀ ਹੈ ਹੋਰ ਕੁਛ ਨਹੀਂ
ਹੂ ਹੋਰ ਤੁਸੀਂ ਕਿੱਧਰ ਗਏ ਸੀ। ਕਹਿ ਰਹੇ ਸੀ ਅੱਜ ਵੀ ਤਾਂ ਨਹੀਂ ਭੂਆ ਕਰ ਗਏ।
ਹਾਂਜੀ ਹਾਂਜੀ ਸਾਡੀ ਨਾ ਭੂਆ ਵੱਲ ਉੱਧਰ ਪਾਠ ਰੱਖਣੇ ਨਾ ਉੱਧਰ ਇਹ ਬਾਰਾਂ ਤਾਰੀਕ ਨੂੰ ਰੱਖਣਾ ਹੈਗਾ ਹੈ ਹਾਂਜੀ ਤੇ ਓਦੋਂ ਨਾ ਸਫ਼ਾਈ ਸਫਈ ਵਗੈਰਾ ਕਰਵਾਉਣੀ ਸੀਗਾ ਅੱਜ ਤਾਂ ਗਏ ਸੀ। ਹਜੇ ਕੱਪੜੇ ਕੁਪੜੇ ਵਗੈਰਾ ਧੋਤੇ ਨਾ ਹਜੇ ਰਸੋਈ ਕੱਲ ਕਹਿੰਦੇ ਵੀ ਅਸੀਂ ਆ ਜਾਣਾ ਤੁਸੀਂ
ਕੱਪੜੇ ਕਿਹੜੇ ਧੋਤੇ ਅਰ
ਜਿਵੇਂ ਉਹ ਗਦਿਆਂ ਦੇ ਕਵਰ ਵਗੈਰਾ ਜਿੱਥੇ ਪਾਠੀ ਵਗੈਰਾ ਰੁਕਦੇ ਦੇ ਨਾ ਉਹ ਗਦਿਆਂ ਦੇ ਕਵਰ ਤੋਤੇ ਵਗੈਰਾ ਨੇ ਉਹਨਾਂ ਦੇ
ਅੱਛਾ ਹੋਰ ਸੁਣਾ ਹੋਰ ਮੈਂ ਤੇ ਮਨਾ ਕਰਦੀ ਸੀ ਟੀ ਵੀ ਬੰਦ ਕਰ ਦੇਣ ਸੋ ਕਾਰਟੂਨ ਵੇਖਦੀ ਰਹਿੰਦੀ ਹੈ ਇਸ ਟਾਈਮ ਯਾਰ ਹੋਰ ਸੁਣਾਓ ਸਵੇਰੇ ਕੀ ਦਿੰਦੇ ਆ ਬੱਚਿਆਂ ਨੂੰ
ਬਸ ਵਣ ਸੋਚਰੀਆਂ ਸਵੇਰੇ ਸੈਂਡਵਿਚ ਹੀ ਬਣਾ ਕੇ ਦੇ ਦਾਂਗੇ ਬੱਚੀਆਂ ਨੂੰ
ਅੱਛਾ ਸੈਂਡਵਿਚ ਕਿਵੇਂ ਬਣਾਉਂਦੇ ਹੋ ਕੀ ਕੀ ਪਾਉਂਦੇ ਹੋ ਸੈਂਡਵਿਚ
ਮਸ ਬ੍ਰੈਡ ਲੈ ਕੇ ਆ ਵਿੱਚ ਪਿੱਛੇ ਉਹ ਪਾ ਲਈ ਸ਼ਿਮਲਾ ਮਿਰਚ ਹੋ ਗਈ ਕਰੀਮ ਪਾ ਲਈ
ਤੇ ਟਮਾਟਰ ਵਗੈਰਾ ਪਾ ਲਿਆ ਓਨੀਅਨ ਸਵੀਟਕਨ ਪਾ ਲਿਆ ਉਹਨੂੰ ਰੋਸਟ ਕਰਦੋ ਥੋੜਾ ਬਹੁਤਾ ਘੀ ਦੇਸੀ ਲਗਾ ਕੇ ਹਾਂਜੀ ਫਿਰ ਉਹਦੇ ਚ ਹੀ ਅਸੀਂ ਕਰ ਲੈਂਦੇ ਹਾਂ ਬਣ ਜਾਂਦਾ ਬੱਚੇ ਖਾ ਲੈਂਦੇ ਨੇ ਹੋਰ ਹੂ
ਸੈਂਡਵਿਚ ਹਾਂ ਮੈਂ ਵੀ ਸਵੀਟ ਕੋਰਨ ਪਾਦੀ ਹਾਂ। ਕਰੀਮੀ ਪਾਨੀ ਆ
ਚਲੋ ਵਧੀਆ ਹੋਰ ਕੀ ਸਵੇਰੇ ਬਸ ਹਾਂਜੀ ਹਾਂਜੀ ਹਾਂਜੀ
ਹਾਂ ਹੋਰ ਕਿਸ ਤਰ੍ਹਾਂ ਉਹ ਬਣਾ ਦਿੰਦੀ ਆ ਆਲੂ ਪੂੜੀ ਬਣਾ ਦਿੰਦੀ ਆ
ਅੱਛਾ ਅੱਛਾ ਹਾਂ ਬੱਚੇ ਬਸ ਚਲੋ ਠੀਕ ਹੈ। ਓਕੇ ਹਾਂਜੀ ਹਾਂਜੀ ਅੱਛਾ ਚਲੋ ਠੀਕ ਹੈ ਦੀਦੀ
ਠੀਕ ਹੈ ਓ
ਠੀਕ ਹੈ ਓਕੇ ਸਤਿ ਅਕਾਲ ਸਤਿ ਸ਼੍ਰੀ ਅਕਾਲ